ਹੈਲੋ
ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਵਧੀਆ ਜੀ ਤੁਸੀਂ ਕੌਣ
ਬਸ ਮੈਂ ਤੁਆਨੂੰ ਯਾਦ ਕੀਤਾ ਮੈਂ ਕਿਆ ਚਲ ਤੁਆਨੂੰ ਫੋਨ ਕਰ ਲਾ।
ਅੱਛਾ ਜੀ।
ਮੈਂ ਪੁੱਛਣਾ ਸੀ ਤੁਸੀ ਆਪਣੇ ਬੱਚੇ ਲੈ ਕੇ, ਕਿੱਥੇ ਲੈ ਕੇ ਚੱਲੇ ਔ ਘੁੰਮਣ ਛੁੱਟੀਆਂ ਚ, ਸਾਨੂੰ ਵੀ ਦੱਸ ਦੋ ਜਗ੍ਹਾ।
ਮੈਂ ਚੱਲਿਆਂ ਗੋਆ।
ਹਾਂ, ਚਾਔਗੇ ਨਈ ਇਸ ਤੋਂ ਪੈਲਾਂ ਤੁਸੀ ਕਿੱਥੇ ਗਏ ਔ? ਘੁੰਮਣ, ਪਿਛਲੀ ਛੁੱਟੀਆਂ ਚ ਕਿੱਧਰ ਗਏ ਸੀ?
ਅਸੀ ਪਿਛਲੀ ਛੁੱਟੀਆਂ ਚ ਗਏ ਸੀ ਅੰਮ੍ਰਿਤਸਰ
ਅੱਛਾ, ਅੰਮ੍ਰਿਤਸਰ ਚ ਕੀ ਕੀ ਦੇਖਿਆ?
ਅੰਮ੍ਰਿਤਸਰ ਚ ਸਭ ਤੋਂ ਪੈਲੇ ਐਂਟਰੀ ਹੋਈ, ਬਾਈਕਾਂ ਦੇਖੀਆਂ, ਕਾਰਾਂ ਦੇਖੀਆਂ, ਫਿਰ ਅੱਗੇ ਜਾ ਕੇ ਫਿਰ ਦਰਬਾਰ ਸੈਬ ਚਲੇ ਗਿਆ ਸੀ।
ਅੱਛਾ।
ਹਾਂਜੀ, ਉੱਥੇ ਮ ਸਾਡੇ ਕਿਆ
ਅੱਛਾ, ਅੱਛਾ ਔ ਅੰਮ੍ਰਿਤਸਰ ਤੇ ਕੀ-ਕੀ ਫੇਮਸ ਏ ਖਾਣ ਵਾਸਤੇ? ਅਸੀਂ ਨਈ ਗਏ ਦੇ ।
ਬਰਕ ਚੀਜ਼ ਫੇਮਸ ਏ।
ਅੱਛਾ ਜੀ।
ਡੋਸਾ ਪੰਜਾਬੀ ਖਾਣਾ ਭਠੂਰੇ-ਛੋਲੇ, ਕੁਲਚੇ ਅ ਨਿਊਟਰੀ ਕੁਲਚਾ ਛੋਲੇ ਕੁਲਚੇ
ਠੀਕ ਐ ਜੀ ਅ
ਜੀ। ਤੁਸੀ ਦੱਸੋ ਤੁਸੀ ਕਿੱਥੇ ਚੱਲੇ ਔ?
ਅਛ ਅਸੀ ਹਜੇ ਕੁਛ ਸੋਚਿਆ ਨਈ। ਬਟ ਅਸੀ ਪਿੱਛੇ ਛੁੱ ਟੀ ਚ ਮਨਾਲੀ ਗਏ ਸੀ।
ਕੀ ਏ?
ਉੱਧਰ ਪਹਾੜ ਨੇ, ਹਿਲ ਸਟੇਸ਼ਨ ਹੈ। ਉਧਰ ਇੱਕ ਗੁਰਦੁਆਰਾ ਹੈਗਾ ਵੇ ਰਵਾਲਸਰ ਔ ਵੀ ਬਹੋਤ ਅੱਛਾ ਐ। ਜ਼ਰੂਰ ਜਾਣਾ ਤੁਸੀ। ਬਹੁਤ ਅੱਛਾ ਹੈ ਜਵਾਲਸਰ ਗੁਰਦੁਆਰਾ ਇਤਨਾ ਪੀਸ ਹੈ ਨੀ ਸ਼ਾਂਤੀ ਹੈ ਤੇ ਮੇਰਾ ਇਸ ਵਾਰ ਮੈਂ ਆਪਣੇ ਹਸਬੈਂਡ ਨੂੰ ਕਹਿ ਰਹੀ ਸੀ ਦੁਬਾਰਾ ਜਾਣਾ ਤੁਸੀਂ ਦੁਬਾਰਾ ਜਾਣਾ ਹਾਂਜੀ
ਹਾਂ
ਬਸ ਵਧਿਆ ਹੋ
ਹੋਰ ਕਿੱਧਰ ਕਿੱਧਰ ਗਏਦੇ ਹੋ ਤੁਸੀਂ
ਅਸੀਂ ਅਸੀਂ ਕਹਿਦੇ ਹਾਂ ਕੀ ਤੁਹਾਡੇ ਬੱਚੇ ਕੌਣਸੀ ਕਲੌਸੀ ਕਲਾਸ ਚ ਨੇ ਤੁਹਾਡੇ ਬੱਚੇ
ਮੇਰੇ ਬੱਚੇ ਇੱਕ ਨਰਸਰੀ ਚ ਇੱਕ ਫੋਰਥ ਵਿੱਚ
ਅੱਛਾ ਜੀ ਅੱਛੀ ਬਾਤ ਹੈ ਬੱਚੇ ਨੇ ਤੁਹਾਡੇ
ਹਾਂਜੀ ਤੁਹਾਡੇ
ਮੇਰੀ ਗੁੜੀਆ ਐਲਕੇ ਜਜੀ 'ਚ ਹੈ ਬੇਟਾ ਫੋਰਥ 'ਚ
ਠੀਕ
ਮੈਂ ਹੁਣ ਤ ਗਈ ਦੀ ਹਾਂ ਨੈਨੀਤਾਲ ਮਨਾਲੀ ਕੁੱਲੂ ਮਨਾਲੀ ਸ਼ਿਮਲਾ ਮਸੂਰੀ ਹਰਿਮੰਦਰ ਸਾਹਿਬ ਦਿੱਲੀ ਹਜ਼ੂਰ ਸਾਹਿਬ ਮੁਰਾਦਾਬਾਦ ਰਿਵਾ ਆੜੀ ਇਨੀ ਜਗ੍ਹਾ ਤੇ ਮੈ ਗਈ ਦਿਆ। ਹਾਂਜੀ ਹਾਂਜੀ ਪੰਜਾਬ ਆਣਬਡੀ ਬਠਿੰਡਾ ਤਲਵੰਡੀ ਅਨੰਦਪੁਰ ਸਾਹਿਬ।
ਹਮ।
ਜਗ੍ਹਾ ਨਾ ਮੇਰੇ ਡੈਡੀ ਨੇ ਘੁਮਾਈਆਂ ਨੇ।
ਅੱਛਾ ਵਧੀਆ ਗੱਲ ਹਸਬੈਂਡ ਤੁਹਾਡਾ ਐਵੇ ਨਿਕੰਮਾ ਹੋਣਾ ਯ ਬੜਾ ਬਿਜੀ ਹੋਣਾ ਨਿਕੰਮਾ ਹੋਣਾ।
ਬਹੁਤ ਜ਼ਿਆਦਾ ਬੀਜ ਨੇ ਉਹ ਕੋ ਨਾ ਟਾਈਮ ਨਹੀਂ ਹੈਗਾ।
ਹਮ ਕਾਰ ਚਗੇ ਹੋਣੇਔ ਡੈਡੀ ਨਾਲ।
ਹਾਂਜੀ ਮੇਰੇ ਡੈਡੀ ਨੂੰ ਬਹੁਤ ਅੱਛੀ ਡਰਾਈਵਿੰਗ ਆਉਂਦੀ ਹੈ।
ਅੱਛਾ ਵਧੀਆ ਗੱਲ ਹੈ। ਕਦੀ ਸਾਨੂੰ ਵੀ ਲੈਜਓ।
ਕੋਈ ਗੱਲ ਨੀ ਪਲੈਨ ਕਰਾਂਗੇ ਜੀ।
ਹਮ।
ਬੁਲਾਓਗੇ ਤੂੰ।
ਚਲੋ ਵਧੀਆ ਹੋਰ ਠੀਕ।
ਨਾਨਕ ਸਰਨੀ ਕਈ
ਨਾਨਕਸਰ ਲੈ ਜਾਂਣਾਂ ਮੈਨੂੰ ਆਪ ਆਪਣੇ ਡੈਡੀ ਨੂੰ ਕਹਿੰਦਾ ਨਵੀਂ ਕਾਰ ਲੋਗੇ ਨਾ ਮੈਨੂੰ ਲੈ ਕੇ
ਸਾਹਿਬ ਦੁੱਖ ਨਿਵਾਰਨ ਸਾਹਿਬ। ਮੰਜੀ ਸਾਹਿਬ ਇਹ ਸਭ ਜਗਾ
ਹਮ।
ਕਿੰਨੀ ਉਮਰ ਹੈ ਤੁਹਾਡੀ।
ਆਈ ਐਮ ਥਰਟੀ ਵਨ ਈਅਰਸ ਓਲਡ।
ਅੱਛਾ ਜੀ ਕਾਫ਼ੀ ਉਮਰ ਹੋ ਗਈ ਤੁਹਾਡੀੇ।
ਹਾਂਜੀ ਬਸ।
ਹੋਰ ਕੀ ਆ ਗਿਆ ਕਿ
ਹਾਂਜੀ ਦਸ ਤੱਕ ਦਿੰਦਾ ਪਿਆ।
ਆਹ। ਹੋ ਕੁਛ ਐਕਸਰਸਾਈਜ਼ ਵਗੈਰਾ ਕਰਦੇ ਹੋ ਨੀ।
ਜੀ ਮੇਰੇ ਹਸਬੈਂਡ ਦੀ ਬੋਹੁਤ ਮਿਹਰਬਾਨੀ ਉਹ ਮੈਨੂੰ ਜਿਮ ਭੇਜ ਦਿੰਦੇ।
ਨਹੀਂ ਇਹ ਤੁਹਾਡ ਡੈਡੀ ਦੀ ਮਿਹਰਬਾਨੀ ਨਹੀਂ ਹੋਈ।
ਨਹੀਂ ਡੈਡੀ ਦੀ ਨੀ।
ਅੱਛਾ ਘੁੰਮਾਣ ਵਾਸਤੇ ਡੈਡੀ ਜੀ ਨੂੰ ਜਾਣ ਟਰਬਨ
ਹਾਂਜੀ
ਹਾਂ
ਸਹੀ ਬਾਤ ਹੈ ਹੋਰ ਬਤਾ ਹੋਰ ਦੱਸੋ ਉਨਾਸਕ ਦਿਖਾਇਆ ਤੁਸੀਂ
ਹਾਂ ਨਾਸ਼ਤੇ ਚ ਅੰਡੇ ਖਾਏ ਸੀ ਵਾਈਫ ਅੱਛੀ ਹੈ ਵਧੀਆ ਵਧੀਆ ਡਿਸ਼ਿਸ਼ ਬਣਾ ਦਿੰਦੀ ਆ
ਹ ਬਹੁਤ ਲਕੀ ਹੋ ਤੁਸੀਂ
ਤੁਸੀਂ ਨੀ ਉਹ ਲੱਕੀ ਹੋ ਤੁਹਾਨੂੰ ਹਸਬੈਂਡ ਸਹੀ ਨੀ ਮਿਲਿਆ ਨਾ ਘੁਮਾਓਨਦਾ ਹੈ ਨਾ ਕੁਛ
ਸਹੀ ਬਾਤ ਹੈ ਮੈਂ ਆਪਣੇ ਹਸਬੈਂਡ ਨੂੰ ਕਹਿ ਰਹੀ ਗੋਵਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ
ਤੇ ਲੈ ਜਾ ਇੰਨੀ ਵਾਰ ਕਹੋਗੇ ਤੇ ਕਿੱਥੋਂ ਲੈ ਜੇਗਾ ਅਰਾਮ ਨਾਲ ਬੋਲ
ਠੀਕ ਹੈ ਘੁਮਾਨਗੇ ਨਾ ਆਰਾਮ ਨਾਲ ਬਾਕੀ ਦੇਖੋ
ਕੀ।
ਕਦੋਂ ਜਾਵਾਂਗੇ।
ਹੋਰ ਦੱਸੋ।
ਏਥੇ ਐਪ ਤੇ ਕੰਮ ਆ ਰਿਹਾ ਹੁਨ, ਨਈ।
ਨਈ ਮੈਂ ਇਸ ਬਾਰੇ ਗੱਲ ਨੀ ਕਰ ਸਕਦੀ ਸੋਰੀ ਜੀ।
ਹੋਰ। ਦੁਪਹਿਰ ਦਾ ਕੀ ਪ੍ਰੋਗਰਾਮ ਏ ਤੁਹਾਡਾ।
ਅਸੀਂ ਦੁਪਹਿਰੇ ਤਿੰਨ ਤਰੀਕੇ ਦੀ ਸਬਜ਼ੀਆਂ ਬਨਾਈਆਂ ਨੇ ਪਰਵਲ ਆਲੂ ਮਟਰ। ਪਨੀਰ ਐਂਡ ਆਲੂ ਸੁੱਕੇ ਆਲੂ।
ਹੁੰ।
ਹਾਂਜੀ।
ਤੁਸੀ ਕੀ ਬਨਾਇਆ ਏ।
ਰੋਟੀ ਚ ਸਿੰਪਲ ਰੋਟੀ ਏ, ਪਰੌਂਠਾ ਹੈ। ਤਵੇ ਵਾਲੀ ਰੋਟੀ ਹੈ ਰਾਗੀ ਵਾਲੀ ਰੋਟੀ ਹੈ।
ਹੂੰ, ਹੂੰ।
ਬੇਸਨ ਹੈ।
ਹੂੰ ਰਾਗੀ ਆਲੀ।
ਰਾਗੀ ਰੋਟੀ ਤੁਹਾਡੇ ਤੋਂ ਖਾਈ ਨੀ ਜਾਨੀ ਉਹ ਅਸੀ ਡਾਇਟ ਵਾਲੇ ਪਰਸਨ ਖਾਂਦੇ ਆ।
ਕੋਈ ਨੀ ਅਸੀਂ ਵੀ ਖਾ ਲਾਂਗੇ ਅਸੀਂ ਸੋਚਾਂਗੇ ਡਾਇਟ ਤੇ ਆ।
ਅੱਛਾ ਤੁਸੀਂ ਨੀ ਜਾਂਦੇ ਜਿਮ?
ਨਾ ਵਾਈਫ ਭੇਜਦੀ ਨੀ। ਸ਼ੱਕ ਕਰਦੀ ਬੜਾ।
ਵਾਈਫ ਦੇ ਨਾਲ ਜਾਵੋ ਨਾ ਟਾਈਮ ਪਾਸ ਕਰੋ ਵਾਈਫ ਕੇ ਸਾਥ ਵਾਈਫ ਵੀ ਖੁਸ ਹੋ ਜਾਏਗੀ ਤੁਸੀਂ ਖੁਸ ਹੋ ਜਾਓਗੇ।
ਹੂੰ
ਹੋਰ ਸੁਣਾਓ?
ਬਸ ਜੀ ਵਧੀਆ ਵਾਈਫ਼ ਚਾਹੇ ਤੇ ਸਵੇਰੇ ਭੇਜ ਸਕਦੀ ਉਠਾ ਸਕਦੀ। ਵੀ ਉਠ ਜਾਓ ਐਕਸਸਾਇਜ ਕਰੋ ਛਾਤ ਤੇ ਚਲੇ ਜਾਓ। ਓ ਆਪ ਨਕੰਮੀ ਹੇਗੀ ਏ
ਤੇ ਓਨੂੰ ਵੀ ਤੇ ਉਠਾਨਾ ਨਾ ਓਦੇ ਖਸਮ ਨੇ। ਤੇ ਫੇਰ ਉਹ ਕਿਵੇਂ ਉਠਾ ਦੇ ਆ? ਅਜਕਲ ਤੁਹਾਨੂੰ ਨੀ ਪਤਾ ਤੇ ਬੰਦੇ ਉਠਾਂਦੇ ਨੇ ਜਨਾਨੀ ਨੂੰ ਨਾ। ਜਨਾਨੀ ਕੱਟ ਈ ਉਠਾਂਦੀਆਂ ਨੇ ਰਿਸਰਚ ਹੋਈਏ ਜਨਾਨੀਆਂ ਨੂੰ ਜਾਦਾ ਸੋਣਾ ਚਾਹੀਦਾ ਬੰਦੇ ਦੇ ਮੁਕਾਬਲੇ।
ਤੇ ਹੁਣ ਗੱਲ ਕੀ ਕਰਦੇ ਪਏ ਸੋ ਜੋ ਜਾ ਕੇ ਵਿਹਲੇ ਬੈਠੇ ਹੋ
ਨਹੀਂ ਇਸੇ ਤਾਂ ਵੇਲੇ ਨਹੀਂ ਹੈ ਕੰਮ ਕਰਨਾ ਸੀ ਕਿਤੇ ਚੱਲਿਆ ਪੁੱਛਣਾ ਤੁਸੀਂ ਦੱਸਿਆ ਨੀ ਚਲੋ ਵੈਸੇ ਅਸੀਂ ਆਉਣ ਵਾਲੇ ਟਾਈਮ ਦੇ ਬਾਰੇ ਗੱਲ ਨੀ ਕਰ ਸਕਦੇ ਜੋ ਹੋ ਗਿਆ ਜੋ ਤੁਹਾਨੂੰ ਜਗਾ ਸਭ ਤੋਂ ਅੱਛੀ ਲੱਗੀ ਸਾਨੂੰ ਦੱਸੋ ਅਸੀਂ
ਹਮ ਮੈਂ ਨਾ ਸਭ ਕੁੱਛ ਕਿਦਾ ਦਾ ਲੱਗਿਆ ਆਪਣਾ ਇਹ ਬਾਥਰੂਮ
ਅੱਛਾ
ਹਾਂ ਅਸੀ ਆਪਣੇ ਬਾਥਰੂਮ ਏਸੀ ਲਗਾਇਆ
ਅਰੇ ਵਾਹ ਬੜੇ ਅਮੀਰ ਹੋ ਤੁਸੀਂ
ਹਾਂ ਅਸੀਂ ਬੰਨੇ ਅਮੀਰ ਹਾ ਇੱਕ ਰੂਮ ਚ ਦੂਸਰੇ ਰੂਮ ਚ ਜਾਣ ਵਾਸਤੇ ਅਸੀਂ ਇੱਕ ਬਾਈਕ ਰੱਖੀ
ਓ ਬਹੁਤ ਵੱਡਾ ਕਾਰਨ। ਹੁੰਦੀ ਹੈ ਫਿਰ ਥੋੜਾ ਹਜ਼ਾਰ ਦੋ ਹਜ਼ਾਰ ਬਚ ਸਹੀ। ਬਾਤ ਹੈ
ਹਜ਼ਾਰ ਕਰਦੀ ਤੇ ਜੇ ਪੈਦਲ ਜਾਈ ਕਈ ਵਾਰ ਤਾਂਦ ਘੰਟਾ ਲੱਗ ਜਾਂਦਾ ਇੱਕ ਕਮਰੇ ਚ ਦੂਸਰੇ ਕਮਰੇ ਚ ਜਾਣ ਦਾ
ਬਾਕਈ ਬਹੁਤ ਅੱਛੀ ਬਾਤ ਹਮ ਇਹ ਵੀ ਹੋਣਾ ਚਾਹੀਦਾ
ਹਾਂ ਤੇ ਹੁਣ ਅਸੀਂ ਜੇ ਕਿਧਰ ਭੈਣ ਘਰ ਜਾਣਾ ਸਾਨੂੰ ਸਪੈਸ਼ਲ ਪਲੇਨ ਕਰਨਾ
ਬਾਈ ਸਾਡੇ ਬਹੁਤ ਦੂਰ ਰਹਿੰਦੇ ਨੇ ਕਿਆ
ਪੈ ਜਾਂਦਾ ਨਾ
ਓਹੋ ਬਹੁਤ ਅੱਛੀ ਲੜਕੀ ਹੈ ਫਿਰ ਤੋਂ ਇੱਕ ਸਾਹਿਬਾ
ਮੈਂ ਸਾਰੇ ਬੱਚੇ ਪੜਾਏ ਉਥੇ
ਸਹੀ ਬਾਤ ਹੈ ਹੋਰ ਸੁਣਾਓ
ਬੱਸ ਜੀ ਵਧੀਆ ਜੀ ਤੁਸੀਂ ਸੁਣਾਓ
ਬਸ ਵਧੀਆ ਹੋਰ ਤੈਨੂੰ ਮਿੱਠਾ ਪਸੰਦ ਹੈ ਕਿ ਲੂਣ
ਦੋਨਾਂ ਦਾ ਬੈਲੇੈਂਸ ਬਣਿਆ ਰਹੇ ਤਦ ਦੋਨੋਂ ਸਹੀ ਹੈ
ਮਿੱਠਾ ਪਸੰਦ ਨਹੀਂ ਆ ਜਾਿਆਦਾ ਕਈ ਵਾਰ ਤਲਬ ਲੱਗਦੀ ਹੈ ਮਿੱਠ ਉਥੇ ਦੀ ਫਿਰ ਖਾ ਲਈਦਾ
ਅੱਛੀ ਬਾਤ ਆ ਹਰ ਚੀਜ਼ ਰੁਕੀ ਹੈ
ਜੀ
ਚਲੀਏ ਹੋਰ
ਤੁਸੀਂ ਦੱਸੋ
ਘਰ ਪਰਿਵਾਰ ਸਭ ਠੀਕ ਹੈ? ਮੇਰੇ ਹਸਬੈਂਡ ਦਾ ਬਿਜਨੇਸ ਹੈ। ਜੀ
ਠੀਕ, ਵਧੀਆ ਗੱਲ ਹੈ।
ਹਾਂਜੀ। ਹੋਰ। ਤੁਹਾਡੀ ਵਾਈਫ ਜੋਬ ਵੀ ਕਰਦੀ ਐ।
ਨਾ ਨਾ ਕਿ ਗੱਲ ਲੋੜ ਐ ਕਰਨ ਦੀ। ਮੈਂ ਉਹਨੂੰ ਦੱਸਿਆ ਤੇਰੇ ਨਾਲ ਵੱਡਾ ਏ ਕਾਰ ਏ। ਸਫਾਈਆਂ ਕਰਨ ਚ ਮਹੀਨਾ ਮਹੀਨਾ ਬੀਤ ਜਾਂਦਾ।
ਹੂ ਹੂ ਹੂ ਸਹੀ ਗੱਲ ਐ।
ਮਹੀਨਾ ਲੱਗ ਜਾਂਦਾ ਉਹਨਾਂ ਨੂੰ।
ਆਹੋ ਆ
ਫੇਰ ਵੀ ਅਗਲੇ ਮਹੀਨੇ ਉਹ ਉਹ ਜਗ੍ਹਾ ਦੀ ਵਾਰੀ ਆਉਂਦੀ ਸਾਫ਼ ਹੋਣਦੀ
ਉਹ ਹੋ ਏਨਾ ਟਾਈਮ ਲੱਗ ਜਾਂਦਾ।
ਚਲੋ ਕੋਈ ਗੱਲ ਨੀ ਜੀ।
ਹਮਮ ਆਓ ਕਦੇ ਦਰਸ਼ਨ ਦਊ।
ਕੋਈ ਨੀ ਜਰੂਰ ਲਾਵਾਂਗੇ ਚੱਕਰ ਜੀ। ਚਲੋ ਠੀਕ ਹੈ ਜੀ। ਫੇਰ ਕਰਨੀ ਆ ਕੋਲ। ਓਕੇ ਜੀ। ਠੀਕ ਏ ਜੀ ਗੁਡ ਬਾਈ ਜੀ। ਸਤਿ ਸ਼੍ਰੀ ਅਕਾਲ।